ਹੈਲੋ। ਹੈਲੋ। ਹੈਲੋ।
ਹੈਲੋ।
ਹੈਲੋ। ਹਾਂ। ਸਤਿ ਸ਼੍ਰੀ ਅਕਾਲ, ਹੈਲੋ। ਹਾਂਜੀ ਹਾਂਜੀ, ਤੁਸੀਂ ਸੁਣਾਓ। ਬਸ ਵਧੀਆ। ਘੁੱਲ ਗੀ ਘੁੱਲ ਗੀ। ਬੱ
ਹੋਰ ਕੀ ਹਾਲ ਆ?
ਅੱਜ ਤੋਰੀਆਂ ਬਣਾਈਆਂ। ਨਹੀਂ, ਹੋਰ ਨੀ ਪਾਣੀ। ਬਸ ਤੋਰੀਆ ਬਣਾਈ ਐ।
ਨਈ, ਕੱਟ ਕੇ ਬਣਾਈਆਂ ਗੋਲ ਗੋਲ‌।
ਤੇ ਬੱਚੇ ਉਠੇ ਗਏ ਨੇ ਤੁਹਾਡੇ?
ਹੈਂ?
ਬੱਚੇ ਉੱਠ ਗਏ ਨੇ ਤੁਹਾਡੇ?
ਆਹੋ।
ਐ।
ਹੈਂ?
ਬਸ ਵਧੀਆ ਵਧੀਆ।
ਉਹਨੂੰ
ਹੋਰ ਤੁਸੀਂ ਕੀ ਬਣਾਇਆ? ਤ ਹੈਲੋ।
ਆਵਾਜ਼ ਬੜੀ ਕੱਟ ਕੱਟ ਕੇ ਆ ਰਹੀ ਐ।
ਲੈ ਕੇ ਜਾਵਾ ਗੀ ਰੁਕ ਜਾ ਪਹਿਲਾ ਗੱਲ ਕਰਲਾਂ। ਹੈਲੋ? ਤੁਹਾਡੀ ਆਵਾਜ਼ ਬੜੀ ਕੱਟ ਕੱਟ ਕੇ ਆ ਰਹੀ, ਹਲਕੀ ਆ ਰਹੀ, ਦੱਬੀ ਦੱਬੀ ਜੀ। ਹੈਲੋ
ਥੋੜ੍ਹੀ ਆਵਾਜ਼ ਦੱਬੀ ਦੱਬੀ ਜੀ ਆ ਰਹੀ ਹੈ
ਹੈਂ ਬਾਹਰ ਜਾ ਕੇ ਗੱਲ ਅ ਮ ਹੈਲੋ ਹਾਂਜੀ ਮਾਤਾ
ਹਾਂ ਹੁਨ ਸਹੀ ਆ ਰਹੀ ਅਵਾਜ ਦੱਬੀ ਦੱਬੀ ਜੀ ਆ ਰਹੀ ਸੀ ਬਸ ਖਾਲੀ ਸਭ ਨੇ ਰੋਟੀ
ਅਵਾਜ ਆ ਰਹੀ
ਹਾਂਜੀ
ਹਸਬੈਂਡ ਕੰਮ ਤੇ ਚਲ ਗਏ ਜੀ
ਆਹੋ ਗਏ ਨੇ ਤੁਸੀ ਸੁਣਾਓ ਰੋਟੀ ਖਾਲੀ ਤੁਹਾਡੇ ਬੱਚਿਆਂ ਨੇ
ਡੈ
ਤੁਹਾਡੀ ਆਵਾਜ਼ ਨਾ ਬੜੀ ਕੱਟ ਕੱਟ ਕੇ ਜਿਵੇਂ ਆ ਰਹੀ ਹੈ ਬੜੀ ਕੱਟ ਕੱਟ ਕੇ
ਹ ਅਨੰਦਾ
ਆ ਹੁ ਹੈਲੋ ਆਵਾਜ਼ ਬੜੀ ਕੱਟ ਕੱਟ ਕੇ ਆ ਰਹੀ ਹੈ
ਜਾਤ ਪਾਤ ਦੇਖੀ ਤੈ
ਹੁਣ ਸਹੀ ਆ ਰਹੀ ਆਵਾਜ਼ ਨਹੀਂ ਪਾਰਕ ਦੇ ਦੂਰ ਗੁਰਦਵਾਰਾ ਬੜੀ ਕੀ
ਹਾਂਜੀ
ਆਵਾਜ਼ ਸਮਝ ਨਹੀਂ ਆ ਰਹੀ
ਹੈਲੋ
ਬਾਹਰ ਕਿੱਥੇ ਜਾਣਾ ਪੁੱਤ
ਫੋਨ
ਹਾਂਜੀ
ਆਵਾਜ਼ ਸਹੀ ਨਹੀਂ ਆ ਰਹੀ, ਫੋਨ ਤਾਂ ਦੂਰ ਪਿਆ ਆ ਤਾਂ ਕਰਕੇ ਐਸਾ ਹੋ ਸਕਦੇ, ਜਾਂ ਫਿਰ ਕੰਨ ਕੋਲ ਲਾਇਆ ਹੋਆ ਫੋਨ
ਅਵਾਜ ਬੜੀ ਹੋੌਲੀ ਆ ਰਹੀ ਏ ਹੈਲੋ
ਹੈਲੋ
ਹਾਂ ਹੁਣ ਠੀਕ ਆ ਰਹੀ ਅਵਾਜ ਪਹਿਲਾ ਆਵਾਜ਼ ਬੜੀ ਹੌਲੀ ਆ ਰਹੀ ਸੀ ਬਸ ਵਧੀਆ- ਵਧੀਆ
ਨਹੀਂ -ਨਹੀਂ
ਹੋਰ
ਰੁਕੋ ਮੈਂ ਤੁਹਾਨੂੰ ਕੱਟ ਕੇ ਕਰਦੀ ਹਾਂ ਫੋਨ ਆਵਾਜ਼ ਬੜੀ ਹੌਲੀ ਆ ਰਹੀ ਆ, ਕੋਈ ਦਿੱਕਤ ਆ ਗਈ ਹੈ ਜਾਂ ਕੋਈ ਤੁਹਾਡੇ ਕੋਲ ਬਟਨ ਦੱਬ ਗਿਆ। ਜਿਨਾ ਅਵਾਜ਼, ਆਵਾਜ਼ ਬੜੀ ਹੌਲੀ ਆ ਰਹੀ ਇੱਕ ਵਾਰ ਆਪਣਾ ਫੋਨ ਚੈੱਕ ਕਰੋ ਕਿ ਬਟਨ ਤਾਂ ਨੀ ਦੱਬ ਗਿਆ, ਕਾਲ ਹੀ ਚੱਲ ਰਹੀ ਹੈ ਨਾ ਇੱਕ ਵਾਰੀ ਆਪਣਾ ਫੋਨ ਦੇਖੋ ਸਕਰੀਨ ਤੋਂ ਬਟਨ ਕੋਈ ਦੱਬ ਤੇ ਨਹੀਂ ਗਿਆ। ਕੋਈ ਹੋਰ ਚੀਜ਼ ਤਾਂ ਨਹੀ ਲੱਗ ਗਈ ਹੈ, ਕੋਲ ਦੇ ਨਾਲ -ਨਾਲ
ਕੰਧ ਹਾਂ ਕਯੀ ਵਾਰ ਕੰਧ ਨਾਲ ਲੱਗ ਕੇ ਨਾ ਕੋਈ ਚੀਜ਼ ਦਾ ਬਟਨ ਦੱਬ ਜਾਂਦਾ ਆ ਤਾਂ ਕਰਕੇ ਆਵਾਜ਼ ਨਾ ਇਸ ਤਰ੍ਹਾਂ ਆ ਰਹੀ ਹੈ। ਜਿਸ ਤਰ੍ਹਾਂ ਮਤਲਬ ਕਿ ਦੱਬੀ -ਦੱਬੀ ਪਿੱਛੋਂ ਆਵਾਜ਼ ਜਿਸ ਤਰ੍ਹਾਂ ਸ਼ੋਰ ਹੁੰਦਾ ਨਾ ਪਰ ਥੋੜ੍ਹਾ- ਥੋੜ੍ਹਾ ਐਸ ਤਰਾ ਲੱਗ ਰਿਹਾ।
ਤੁਹਾਡੀ ਅਵਾਜ ਸਟਾਰਟਿੰਗ ਵਿੱਚ ਸਹੀ ਆ ਜਾਂਦੀ, ਫਿਰ ਦੱਬ ਜਾਂਦੀ ਹੈ ਵਿੱਚ ਫਿਰ ਸਹੀ ਆਦੀ ਫਿਰ ਵਿੱਚ ਦੱਬ ਜਾਂਦੀ ਹੈ
ਹੈ ਨੈਟਵਰਕ ਇਸ਼ੂ ਵੀ ਹੁੰਦਾ ਨਾ ਕਈ ਵਾਰੀ ਕਿ ਨੈਟਵਰਕ ਇਸ਼ੂ ਹੋ ਜਾ ਕਦੇ -ਕਦੇ ਹੋ ਜਾਂਦਾ। ਹਾਂ ਹ ਹੁਣ ਠੀਕ ਆ ਰਹੀ, ਫੇਰ ਵਿੱਚ ਦੱਬਜਾਗੇ ਗੱਲ ਕਰਦਿਆਂ ਕਰਦੇ
ਹਰ ਕਿ ਤਿਆਰ
ਨਹੀਂ ਅਜੇ ਅਸੀ ਗਏ ਨਹੀਂ ਕਿਧਰੇ ਅੱਜ ਧੁੱਪ ਇਤਨੀ ਹੈ। ਘਰ ਹੀ ਸੀ ਹੋਰ ਸਫਾਈ ਵਗੈਰਾ ਹੋ ਗਈ ਆ? ਹਾਂ ਅੱਛਾ ਅੱਛਾ ਬੱਚੇ ਘਰ ਨਾਨਕੇ ਅੱਛਾ ਅੱਛਾ ਨਹੀਂ ਸਾਡੇ ਵੀ ਘਰ ਹੀ ਨਾਨਕੇ ਪਹਿਲੇ ਹੋ ਆਏ ਨੇ ਹੁਣ ਘਰ ਨੇ
ਹਾਂ ਜਾਵਾਂਗੇ ਵੇਖਾਂਗੇ ਅ ਕਿਹਾ ਤੇ ਹੈ ਮੈਂ ਆਪਣੇ ਇਧਰ ਖਾਣੇ ਨੂੰ ਕੰਨੀ ਵੀ ਰੱਖੜੀ ਕੋਲ ਦੇਖਾਂਗੇ ਚੱਕਰ ਲਾ ਲਾਂਗੇ ਲਾ ਲਏ
ਹਾਂ ਮੈਂ ਕਿਹਾ ਚੱਲ ਦੋਨੋਂ ਇਕੱਠੇ ਹੋ ਜਾਂਗੇ ਕਰ ਲਾਂਗੇ ਦੋ ਦਿਹਾੜੀ ਵਾਸਤੇ ਇਸ ਕਰਕੇ ਹੋਰ ਸੁਣਾਓ
ਰੋਟੀ ਖਾ ਲੀ ਬਸ ਵਧੀਆ ਰੋਟੀ ਖਾ ਲੀ ਬੱਸ ਵੀ ਤੋਰੀਆਂ ਬਣਾਈਆਂ ਸਾਡੇ ਨਾਲ ਤਾਈ ਨੇ ਖਿਚੜੀ ਬਣਾਈ ਸੀ ਤੇ ਸਾਡੀ ਛੋਟੀ ਵਾਲੀ ਕੁੜੀ ਖਿਚੜੀ ਲੈ ਆਈ ਖਾਣ ਵਾਸਤੇ ਤਾਈ ਕੋਲੋਂ ਉਹਨੇ ਖਿਚੜੀ ਖਾ ਲਈ ਹੈ ਤੋਰੀਆਂ ਬਣਾਈਆਂ ਤੋਰੀਆਂ ਖ ਲਈਆਂ ਨਾਲ ਰੋਟੀ
ਹੈਂ
ਹਾਂ ਹਾਂ ਨਾ ਹੁਣ ਰੱਖੀਆਂ ਤੋਰੀਆਂ ਖਾਣੀਆਂ ਹੋਣਗੀਆਂ ਖਾਲ ਕਿ ਨਾਹ ਕੇ ਨਾਲ ਹੀ ਇਹਦੇ ਗਰਮੀ ਲੱਗੀਦੀ ਮੈਂ ਨਹਾਣਾ ਦੁਆਰਾ ਟੱਬ ਦੇ ਚ ਅੰਦਰ ਬੈਠ ਕੇ ਨਾਹ ਰਹੀ ਹੈ ਆਪਣਾ
ਬਸ ਤੁਸੀਂ ਰਾਈਸ ਕੁੱਕਰ ਲਿਆ ਅੱਜ ਅੱਜ ਹੀ ਲਿਆ ਰਾਈਸ ਕੁੱਕਰ ਦੋ ਹਜ਼ਾਰ ਦਾ ਹੁਣ ਉਹ ਚਲਾਣਾ ਸਿੱਖਣ ਲਈ ਕਿਸ ਤਰ੍ਹਾਂ ਚੱਲਦਾ ਹੈਂ ਹਾਂ ਉਹ ਖਾਲੀ ਰਾਈਸ ਹੀ ਬਣਦੇ ਨੇ ਉਹ ਬਿਜਲੀ ਵਾਲਾ ਨਾ ਉਹ ਸਿਰਫ ਅਸੀਂ ਚਿੱਟੇ ਚਾਵਲ ਹੀ ਬਣਾ ਸਕਦੇ ਹਾਂ ਹੋਰ ਕੁਛ ਨਹੀਂ ਅਸਂ ਅਗਰ ਪਿਆਜ਼ਾਂ ਦੇ ਚੋਲ ਬਣਾਉਣੇ ਆ ਤੇ ਅਸੀਂ ਸਭ ਕੁਛ ਮਿਕਸ ਕਰਕੇ ਕਿ ਮਤਲਬਲਕਾ ਗੈਸ 'ਤੇ ਲਗਾ ਕੇ ਨਾ ਅਤੇ ਨੂਣ ਮਿਰਚ ਪਾ ਕੇ ਚਾਵਲ ਪਾ ਕੇ ਪਾਣੀ ਪਾ ਕੇ ਫਿਰ ਅਸੀਂ ਉਹ ਰਾਈਸ ਕੁੱਕਰ ਦੇ ਵਿੱਚ ਪਾ ਸਕਦੇ ਹਾਂ ਫਿਰ ਟਾਈਮ ਸੈੱਟ ਕਰਦੇ ਨਾ ਫਿਰ ਆਪਣੇ ਆਪ ਤਾਂ ਉਹ ਬਣ ਜਾਣਗੇ ਉਹ ਮਤਲਬ ਤੜਕਾ ਨੀ ਲੱਗਦਾ ਰਾਈਸ ਕੁੱਕਰ ਦੇ ਵਿੱਚ ਸਫ ਅਸੀ ਆਪਣੇ ਚਾਵਲ ਬਣਾ ਸਕਦੇ ਚਿੱਟੇ ਵਾਲੇ ਉਹੀ ਲਿਆ ਦੋ ਹਜ਼ਾਰ ਦਾ ਮਿਲ ਗਿਆ ਆਪਾਂ ਸਹੀ ਰੇਟ ਤੇ ਨਵਾਂ ਤਾਂ ਕਰਕੇ ਹਾਂ ਫੇਿਰ ਕੰਮ ਆ ਜਾਂਦਾ ਰਾਈਸ ਕੁੂਕਰ ਇੱਕ ਪਾਸੇ ਦਾਲ ਬਣਾਵ ਇੱਕ ਪਾਸੇ ਕੁੱਕਰ ਚ ਚੋਲ ਬਣਾ ਦੋ ਇਸ ਕਰਕੇ ਹਾਂ ਅੱਜ ਕਲਵੰਜ ਵੀ ਅੱਜ ਕੱਲ ਹਰ ਚੀਜ਼ ਨਵੀਂ ਆ ਰਹੀ ਹੈ ਮੋਡਲ ਆ ਰਹੀ ਹੈ ਤਾਂ ਕਰਕੇ ਫਿਰ ਲੈ ਲਿਆ ਇਸ ਇਸ ਲਈ ਹ ਹੋਰ ਸੁਣਾਓ ਹੈਂ
ਹੂੰ ਇਹ 'ਚ ਕੋਈ ਬਿਜਲੀ ਕੋਈ ਉਹ ਨਹੀਂ ਹੈ ਲਾ ਗੈਸ ਦਾ ਝੰਜਟ ਨਹੀਂ ਹੈ ਕੁਛ ਨਹੀਂ ਆਪਣਾ ਪਲੱਗ ਲਗਾਓ ਟਾਈਮ ਸੈੱਟ ਕਰ ਦਿਉ ਆਪਣੇ ਆਪ ਟਾਈਮ ਥਡਾਉਂਦੇ ਹੀ ਬੰਦ ਹੋ ਜਾਵੇਗਾ ਆਪਣਾ ਪਲੱਗ ਕੱਢੋ ਅਤੇ ਚਾਵਲ ਪਾਓ ਡੂੰਗੇ ਅਤੇ ਚਾਵਲ ਤਿਆਰ। ਕੋਈ ਐਕਸਟਰਾ ਸਿਟੀ ਵਗੈਰਾ ਨਹੀਂ ਆਣੀ ਹੈ ਇਹ ਭਾਫ ਨਾਲੀ ਬਣਨੀ ਹੈ। ਹਾਂ ਐ ਸੀਟੀ ਨਹੀਂ ਆਦੀ ਇਹਦੇ 'ਚ
ਉਹ ਦਿਖਾਂਦੇ ਨਾ ਜੋ ਘੱਟ ਕਾਰਟੂਨ ਚ ਵੀਖ ਖਾਂਦੇ ਹੈ ਜੋ ਵਗੈਰਾ ਬੱਚੇ ਕਾਰਟੂਨ ਰਾਈਸ ਕੁੂਰ ਨੀ ਆਦਾ ਰਾਈਸ ਬੋਲ ਚ ਬਣਾਦੇ ਹੈ ਕੁੂੱਕਰ ਚ
ਹਾਂ ਹਾਂ ਹਾਂ
ਓਲਾ ਕੁਕਰ ਹੈ। ਉਹਦੇ 'ਚ ਬਣ ਜਾਣੇ ਬੱਚਿਆਂ ਦੇ ਰਾਈਸ ਗੋਲ ਬਣ ਜਾਣੇ ਹੈ ਬੱਚਿਆਂ ਦੇ ਚਾਵਲ ਬਣ ਜਾਣੇ ਆ ਹੋਰ ਨਿੱਕੇ ਨੰਨੀਆਂ ਮੋਟੀਆਂ ਚੀਜ਼ਾਂ ਬੱਚੇ ਚਾਵਲ ਵਾਲਲੀ ਖਾਂਦੇ ਆ ਬਿਨਾਂ ਓਇਲ ਵੀ ਉਹ ਬਣ ਜਾਣੀ ਹੈ।
ਹਾਂ
ਹਾਂ ਹਾਂ ਚਲੋ ਠੀਕ ਹੈ ਫੇਰ ਕਰਦੇ ਤਹਾਨੂੰ ਮੈਂ ਬਾਅਦ ਚ ਫੋਨ ਠੀਕ ਹੈ।